ਸਸ਼ੀ ਕਾਲ।
ਜੀ ਸੁਨਾਓ ਕਿੱਥੇ ਰੈਂਦੇ ਓ ਤੁਸੀਂ?
ਹਾਂਜੀ ਅਸੀਂ ਏਦਰ ਰੈਨੇ ਆਂ ਹਰਿਆਨਾ ਸਾਈਡ।
ਅੱਛਾ ਤੁਆਡਾ ਨਾਮ ਕੀ ਐ ਤੁਆਡਾ ਨਾਮ ਕੀ ਐ?
ਨਾਮ ਦੀਪ ਆ ਮੇਰਾ।
ਅੱਛਾ ਤੇ ਪੜਾਈ ਕਰ ਲਈ ਦੀ ਕਿ ਪੜਾਈ ਕਰ ਰਏ ਓ?
ਹਾਂਜੀ ਮੇਰੀ ਸਟੱਡੀ ਹੋ ਗਈ ਆ ਕੰਪਲੀਟ।
ਅੱਛਾ, ਹੋਰ ਅੱਗੇ ਤੁਆਡਾ ਕੀ ਪਲੈਨ ਐ?
ਹਾਂ ਅਸੀਂ ਬਸ ਹੁਨ ਜੋਬ ਵਗੈਰਾ ਦੀ ਤਿਆਰੀ ਵੇਖਦੇ ਆਂ ਕਰਾਂਗ। ਹਾਂਜੀ, ਹਜੇ ਤਾਂ ਤਿਆਰੀ ਚੱਲ ਰਈ ਆ।
ਅੱਛਾ, ਤੁਆਨੂੰ ਸਬਜ਼ੀਆਂ ਚ ਕੀ ਪਸੰਦ ਐ ਬਸ ਮੈਂ ਸਬਜ਼ੀਆਂ ਚ ਕੀ ਪਸੰਦ ਤੁਆਨੂੰ?
ਸਬਜ਼ੀ ਅ ਅਸੀਂ ਆਪਾਂ ਮਤਲਬ ਪਿੰਡ ਸਾਈਡ ਰੈਂਦੇ ਆਂ ਤੇ ਅਸੀਂ ਆਪਨੇ ਘਰ ਦੀ ਵੀ ਲਗਾਨੇ ਆਂ ਜਿਵੇਂ ਤੋਰੀਆਂ ਹੋ ਗੀਆਂ, ਘੀਆ ਵਗੈਰਾ, ਕਰੇਲੇ ਹਾਂਜੀ। ਸਾਡੇ ਏਦਰ ਅ ਅੰਬਾਲੇ ਦੇ ਲਾਗੇ ਈ ਆ। ਦੋ ਸੜਕਾਂ ਹਾਂਜੀ-ਹਾਂਜੀ।
ਵੱਡੀ ਓਦੀ।
ਹਾਂਜੀ-ਹਾਂਜੀ।
ਮੈਂ ਵੀ ਪੰਜਾਬੀ ਆਂ ਜੀ ਮੈਂ ਪਠਾਨਕੋਟ ਰੈਨਾ।
ਅੱਛਾ, ਤੁਸੀਂ ਤਾਂ ਪੰਜਾਬ ਸਾਈਡ ਤੋਂ ਹਨਾ।
ਹਾਂਜੀ- ਹਾਂਜੀ!
ਅੱਛਾ, ਤੁਹਾਡੇ ਇੱਧਰ ਫਿਰ ਮੌਸਮ- ਮੌਸਮ ਕਿਵੇਂ ਅੱਜ ਤੁਹਾਡੇ ਵੱਲ?
ਮੌਸਮ ਸਾਡੇ ਗਰਮੀ ਬੜੀ ਵੱਧ ਗਈ। ਸਾਡੇ ਵੀ ਅਜ ਮੀਹ ਪਿਆ।
ਅੱਛਾ, ਸਾਡੇ ਤਾਂ ਮਤਲਬ ਹੋ ਗਏ ਨੇ ਵੀਹ ਪੱਚੀ ਦਿਨ ਹੋ ਗਏ ਆ।
ਪਰ ਗਰਮੀ ਜਿਸ ਹਿਸਾਬ ਨਾਲ ਵੱਧ ਰਹੀ ਹੈ, ਇਸ ਹਿਸਾਬ ਨਾਲ ਲੱਗਦਾ ਬੰਦੇ ਮਰਨਗੇ।
ਬਹੁਤ ਜ਼ਿਆਦਾ ਮੀਂਹ ਪੈ ਉਹ ਮਤਲਬ ਗਰਮੀ ਪੈ ਰਹੀ ਹੈ, ਇੱਥੇ ਦੀ ਤੇ ਕਈ ਮੈਂ ਮੀਂਹ ਸੋਸ਼ਲ ਮੀਡੀਆ ਦੇ ਵੀਡੀਓਜ਼ ਵੀ ਵੇਖੀ ਨੇ ਇੱਕ ਪਤਾ ਨੀ ਕਿਹੜਾ ਦੇਸ਼ ਆ, ਉੱਥੇ ਤਾਂ ਬਹੁਤ ਜ਼ਿਆਦਾ ਗਰਮੀ ਪੈ ਰਹੀ ਹੈ ਉਹਨਾਂ ਦੀ। ਮਤਲਬ ਕਾਰਾਂ ਵਗੈਰਾ
ਅੱਛਾ, ਤੁਹਾਨੂੰ ਘੁੰਮਣਾ ਫਿਰਨਾ ਪਸੰਦ ਹੈ?
ਹਾਂਜੀ ਬਹੁਤ ਜ਼ਿਆਦਾ।
ਕਿੱਥੇ- ਕਿੱਥੇ ਗਏ ਹੋ?
ਅਸੀਂ ਇੱਧਰ ਇੱਕ ਵਾਰ ਆਪਾਂ ਚੰਡੀਗੜ੍ਹ ਗਏ ਸੀ ਸੁਖਨਾ ਲੇਕ ਤੇ ਤੇ ਆਪਾਂ ਮਨਸੂਰੀ ਵੀ ਗਏ ਹੋਏ ਹਾਂ, ਬਾਕੀ ਐਤਕੀ ਦਾ ਅਜੇ ਥੋੜ੍ਹਾ ਨਹੀਂ -ਨਹੀਂ -ਨਹੀਂ ਉੱਥੇ ਨਹੀਂ- ਨਹੀਂ। ਤੁਸੀਂ ਗਏ ਓ?
ਔਨਲਾਈਨ ਤੇ ਓਫਲਾਈਨ ਪੜ੍ਹਾਈ ਬਾਰੇ ਕੀ ਆ ਕੀ ਕਹਿਣਾ ਚਾਹੋਗੇ ਤੁਸੀਂ?
ਮੇਰੇ ਹਿਸਾਬ ਨਾਲ ਜਿਵੇਂ ਔਫਲਾਈਨ ਪੜ੍ਹਾਈ ਵੈਸੇ ਜ਼ਿਆਦਾ ਬੈਟਰ ਹੈ। ਕਿਉਂਕਿ ਜਦੋਂ ਆਪ ਔਨਲਾਈਨ ਮਤਲਬ ਸਟੱਡੀ ਕਰਦੇ ਨਾ, ਥੋੜਾ ਫੇਰ ਬੰਦੇ ਮਤਲਬ ਬੰਦੇ ਦਾ ਥੋੜਾ ਹੋ ਜਾਂਦਾ। ਫੋਨ ਉਹ ਫੋਨ ਦੇ ਵਿੱਚ ਰੁਝਾਨ ਹੋ ਜਾਂਦਾ, ਉਹਦਾ ਨਾ ਫੋਨ ਚਲਾਉਣ ਲੱਗ ਪੈਂਦਾ, ਸੋਸ਼ਲ ਮੀਡੀਆ ਤੇ ਜ ਬੰਦਾ ਜ਼ਿਆਦਾ
ਜੇ ਤੁਸੀਂ ਅੱਜ ਦੀ ਪੀੜ੍ਹੀ ਨੂੰ ਕੀ ਕਹਿਣਾ ਚਾਹੋਗੇ? ਜਿਹਦੇ ਨਾਲ ਉਹਨਾਂ ਦਾ ਜਿਹਦੇ ਨਾਲ ਉਹ ਅੱਗੇ ਵੱਧ ਸਕਦੀਆਂ।
ਅਹ ਮਤਲਬ ਅ ਆਪਾਂ ਜਿਵੇਂ ਅੱਜ ਦੀ ਪੀੜ੍ਹੀ ਨੂੰ ਤਾਂ ਇਹ ਕਹਿ ਸਕਦੇ ਨਾ ਵੀ ਫੋਨ ਤੋਂ ਮਤਲਬ ਸੋਸ਼ਲ ਮੀਡੀਆ ਸਿਰਫ ਉਓਨਾ ਹੀ ਯੂਜ ਕਰੋ, ਜਿੰਨਾ ਤੁਹਾਡੇ ਲਈ ਫ਼ਾਇਦੇਮੰਦ ਆ। ਅੱਜ ਅ ਜਿਹੜਾ ਮਤਲਬ ਬੱਚੇ ਨੇ ਅੱਜ ਕੱਲ੍ਹ ਦੇ ਥੋੜੇ ਫੋਨ ਦੇ ਵਿੱਚ ਲੱਗ ਕੇ ਹਨਾ, ਥੋੜ੍ਹਾ ਉਹਨਾਂ ਦੀ ਸਟੱਡੀ ਤੇ ਵੀ ਇਸ ਚੀਜ਼ ਦਾ ਅਸਰ ਪੈਂਦਾ ਹੈਨਾ। ਤੇ ਜ਼ਿਆਦਾ ਸੋਸ਼ਲ ਮੀਡੀਆ ਤੇ ਵੈਸੇ ਲੋਕੀ ਅੱਜ ਕਲ ਦਾ ਮਤਲਬ ਲੋਕੀ ਰਹਿੰਦੇ ਹੀ ਨੀ ਹੈਗੇ। ਸੋ ਮੀਡੀਆ ਬਗੈਰ।
ਸੋਸ਼ਲ ਮੀਡੀਆ ਨੂੰ ਨੁਕਸਾਨ ਕੀ ਹੋ ਸਕਦਾ?
ਸੋਸ਼ਲ ਮੀਡੀਆ ਦੇ ਦੇਖੋ ਨੁਕਸਾਨ ਵੀ ਹੈਗੇ, ਫਾਇਦੇ ਵੀ ਹੈਗੇ ਹਨਾ, ਤੇ ਆਪਾਂ ਜਿਵੇਂ ਆਪਣਾ ਹੁਣ ਫੋਨ-ਫੋਨ ਤੇ ਆਪਾਂ ਦੇਖੋ ਗੱਲ ਕਰ ਰਹੇ ਹਾਂ। ਜਾਂ ਅਸੀਂ ਕਿਸੇ ਨੂੰ ਦੂਰ- ਦੂਰ ਕਿਸੇ ਨੂੰ ਮੈਸੇਜ ਈਮੇਲ ਕਰਨਾ ਹੋਵੇ ਦੇਖੋ ਸੋਸ਼ਲ ਮੀਡੀਆ ਦਾ ਉਹ ਬਹੁਤ ਫਾਇਦਾ ਹੈ ਨਾ। ਆਪਾਂ ਮਤਲਬ ਈਮੇਲ ਦੇ ਜ਼ਰੀਏ ਅਸੀਂ ਆਪਣੇ ਡਾਕੂਮੈਂਟ ਜਾਂ ਕੋਈ ਵੀ ਚੀਜ਼ ਸ਼ੇਅਰ ਕਰ ਸਕਦੇ ਹਾਂ। ਬਟ ਜੇ ਅਸੀਂ ਮਤਲਬ ਸੋਸ਼ਲ ਮੀਡੀਆ ਦਾ ਜ਼ਿਆਦਾ ਹੀ ਇਸਤੇਮਾਲ ਕਰੀਏ ਰਾਤ -ਰਾਤ ਨੂੰ ਵੀ ਜਾਗਣਾ ਹਨਾ। ਮਤਲਬ ਉਹ ਦਿਨ ਸੋਸ਼ਲ ਮੀਡੀਆ ਤੇ ਐਕਟਿਵ ਰਹਿਣਾ, ਤੇ ਸਾਡੀ ਬੋਡੀ ਤੇਡਿਫੈਕਟ ਪੈਂਦਾ, ਸਾਡੀ ਆਈਸ ਤੇ ਵੀ ਤੇ ਹਰ ਇੱਕ ਚੀਜ਼ ਦਾ ਨੁਕਸਾਨ ਤੇ ਫੈਦਲ ਮਤਲਬ ਦੋਨਾਂ ਹੀ ਹੈਗੇਆਂ ਨਾ, ਤੇ ਉਹ ਸਾਡੇ ਉੱਪਰ ਡਿਪੈਂਡ ਹੈ ਵੀ ਉਸ ਚੀਜ਼ ਨੂੰ ਕਿਵੇਂ ਯੂਜ ਕਰਨਾ।
ਅ ਸਵੇਰੇ ਕੀ ਖ
ਸਵੇਰੇ ਮੈਂ ਆਪਾਂ ਬਣਾਏ ਸੀ ਪਰਾਂਠੇ ਬਣਾਏ ਸੀ, ਆਲੂ ਦੇ।
ਅੱਛਾ। ਤੁਹਾਡਾ ਸਭ ਤੋਂ ਜ਼ਿਆਦਾ ਯਾਦਗਾਰ ਦਿਨ ਕਿਹੜਾ?
ਯਾਦਗਾਰ ਦਿਨ, ਵੈਸੇ ਤਾਂ ਮੋਸਟਲੀ ਆਪਾਂ ਇੱਕ ਮਦਰਸ ਡੇ ਹੁੰਦਾ ਹੈ। ਨਾ ਜਿਹੜਾ ਬਹੁਤ ਯਾਦਗਾਰ ਹੁੰਦਾ, ਆਪਾਂ ਆਪਣੀ ਮੰਮੀ ਦੇ ਨਾਲ ਮਨਾਦੇ ਹਾਂ ਆਪਣੀ ਮਾਤਾ ਜੀ ਨਾਲ ਮਨਾਦੇ ਆ ਤੇ ਇੱਕ ਬਰਡ ਮੰਮੀ ਮੇਰੇ ਮਤਲਬ ਘਰ ਮਤਲਬ ਘਰ ਦੇ ਕੰਮ ਹੀ ਕਰਦੇ ਨੇ, ਘਰ ਹੀ ਰਹਿੰਦੇ ਨੇ ਜ਼ਦਾਤਰ
ਅੱਛਾ ਤੇ ਫਾਦਰ।
ਹਾਂਜੀ। ਫਾਦਰ ਸਾਡੇ ਆਪਣੇ ਖੇਤ ਨੇ ਥੋੜਾ ਖੇਤਾਂ ਵਿੱਚ ਕੰਮ ਕੁਮ ਕਰਦੇ ਨੇ ਤੇ ਪਹਿਲਾਂ ਅਸੀਂ ਮੱਝਾਂ ਵਗੈਰਾ ਰੱਖੀਆਂ ਸੀ। ਹੁਣ ਫੇਰ ਇਕੱਲੇ ਡੈਡੀ ਕੰਮ ਕਰ ਨੀ ਸਕਦੇ। ਤੇ ਅੱਜ ਕੱਲ੍ਹ ਦਾ ਯੂਥ ਤੁਹਾਨੂੰ ਪਤਾ ਹੀ ਆ, ਕੰਮ ਕਰਕੇ ਰਾਜ਼ੀ ਨਹੀ ਆ।
ਪੈ ਤੁਹਾਡੇ ਸਾਮਣੇ ਮੱਝਾਂ ਦਾ ਦੁੱਧ ਵਧੀਆ ਤੇ ਗਾਵਾਂ ਦਾ।
ਮੇਰੇ ਹਿਸਾਬ ਨਾਲ ਮੱਝਾਂ ਦਾ ਵੈਸੇ ਵਧੀਆ ਹੈ ਬਟ ਜਿਹੜੇ ਜੇ ਆਪਾਂ ਬੱਚਿਆਂ ਦੀ ਗੱਲ ਕਰੀਏ ਤਾਂ ਫੇਰ ਉਸਦੇ ਵਾਸਤੇ ਗਾਂ ਦਾ ਦੁੱਧ ਕਹਿੰਦੇ ਆ ਜੀ ਵਧੀਆ ਹੁੰਦਾ ਥੋੜ੍ਹਾ ਹਲਕਾ ਵੀ ਹੁੰਦਾ ਅਤੇ ਉਹ ਮਤਲਬ ਹਾਂ ਮੈਂ ਸੁਣਿਆ ਏ ਸਾਨੂੰ ਵੀ ਕਰਦੇ ਵੈਸੇ ਕਹਿੰਦੇ ਵੀ ਛੋਟੇ ਹੁੰਦੇ ਗਾਂ ਦਾ ਹੀ ਦਿੰਦੇ ਹੁੰਦੇ ਸੀ। ਪਰ ਵੈਸੇ ਵਧੀਆ ਕਹਿੰਦੇ ਗਾਂ ਦਾ ਜਿਹੜਾ ਘਿਓ ਹੁੰਦਾ ਨਾ ਦੇਸੀ ਬਣਾਦੇ ਫ ਲੱਸੀ ਵਾਲਾ ਤੇ ਉਹ ਬਹੁਤ ਜ਼ਿਆਦਾ ਫਾਇਦਾ
ਅੱਛਾ, ਤੁਸੀਂ ਹਿਮਾਚਲ--ਹਿਮੂਚਲ ਗਏ ਹੋ ਕਦੀ?
ਦੇਖ ਲੋ, ਹਾਂਜੀ-ਹਾਂਜੀ ਕੀ ਕਹਿ ਰਹੇ।
ਮੈਂ ਕਿਹਾ ਹਿਮਾਚਲ ਮੂਚਲ ਗਏ ਓ ਕਦੀ?
ਕੀ ਕਹਿ ਰਹੇ ਆਵਾਜ਼ ਨੀ ਆ ਰਹੀ ਆ।
ਮੈਂ ਕਿਹਾ ਹਿਮਾਚਲ ਗਏ ਉਹ ਕਦੀ?
ਹਿਮਾਚਲ ਸਾਈਡ ਤੇ ਨੀ ਤੇ ਉੱਧਰ ਨੀ
ਤਾਂ ਉੱਧਰ ਕਦੇ ਨਹੀ ਗਏ।
ਨਹੀਂ ਨਹੀਂ ਉੱਧਰ ਆਪਣਾ ਕੋਈ ਮਤਲਬ ਇੱਧਰਲੀ ਸਾਈਡ ਜੁੜ ਗਿਆ ਮਨਸੂਰੀ ਸਾਈਡ। ਓਧਰ ਨਾ ਕੋਈ ਮਤਲਬ ਇੰਨੀ ਜਾਣਕਾਰੀ ਵੀ ਨ ਉਸ ਸਾਈਡ ਦੀ ਪਰ ਵੈਸੇ ਕਹਿੰਦੇ ਵੀ ਬਹੁਤ ਵਧੀਆ ਹੈਗਾ ਉਹ ਉੱਥੇ
ਹਾਂ ਅੰਬ੍ਰਿਸਰ ਅੰਮ੍ਰਿਤਸਰ ਵੀ ਨੀ ਗਏ ਕਦੀ।
ਹਾਂਜੀ ਅੰਮ੍ਰਿਤਸਰ ਤੋਂ ਗਏ ਆ।
ਅੰਮ੍ਰਿਤਸਰ ਚ ਕਿੱਥੇ ਬਸ ਗਲਡ ਟੈਂਪਲ ਈ ਗਏ ਅਗੇ ਪਿੱਛੇ ਵੀ ਕਿਤੇ ਗਈ ਹੋ।
ਅੰਬਰਤਸਰ ਅਸੀਂ ਗੋਲਡਨ ਟੈਂਪਲ ਵੀ ਗਏ ਹਾਂ। ਤੇ ਹੋਰ ਸਾਡੇ ਰਿਲੇਟਿਵ ਕਿਹੜਾ ਪਿੰਡ
ਉਹ ਆਪਣਾ ਪਿੰਡ ਪਤਾ ਨੀ ਸਾਡਾ ਪਿੰਡ
ਹਾਂ ਹਾਂ ਉੱਥੇ ਮਤਲਬ ਕਾਫੀ ਕਲਚਰ ਵਗੈਰਾ ਦਿਖਾਇਆ ਗਏ ਹੋਇਆ ਉੱਧਰ।
ਹਾਂਜੀ ਹਾਂਜੀ ਆਪਣਾ ਪੁਰਾਣਾ ਕਲਚਰ ਦਿਖਾਇਆ ਗਿਆ।
ਹਾਂਜੀ ਉੱਥੇ ਬਹੁਤ ਵਧੀਆ ਘੁੰਮਣ ਦੀ ਥਾਂ ਹੈਗੀ ਆ। ਤੇ ਉੱਥੇ ਆਪਾਂ ਮਤਲਬ ਫੈਮਿਲੀ ਨਾਲ ਹੀ ਗਏ ਸੀਗੇ ਮਤਲਬ ਮੇਰੇ ਅ ਖਜਤਨ ਹੋਰ ਗਏ ਹੋਏ ਸੀ ਤੇ ਆਪਾਂ ਉਹਦੇ ਨਾਲ ਗਏ ਸੀ ਘੁੰਮਣ ਵਾ। ਹਾਂਜੀ ਗਏ ਆ ਉੱਥੇ ਵੀ ਬਹੁਤ ਵਧੀਆ ਬਣਾਏ ਹੋਏ ਇੱਥੇ ਮਤਲਬ ਪੁਰਾਣੇ ਤਿਉਹਾਰ ਅਸੀਂ ਜਿਹੜਾ ਲੋਹ ਮਤਲਬ ਆਪਣੀ ਲੋਹੜੀ ਦਾ ਤਿਉਹਾਰ ਹੁੰਦਾ ਉਹ ਵੀ ਬਹੁਤ ਵਧੀਆ ਏ ਤੇ ਇੱਕ ਆਪਣਾ ਜਿਹੜਾ ਦੀਵਾਲੀ ਦਾ ਹੈਗਾ ਉਹ ਵੀ ਬਹੁਤ ਹਾਂਜੀ ਬਹੁਤ ਜਿਆਦਾ ਧੁੰਦ ਦੇ ਵਿੱਚ ਵੀ ਮਤਲਬ ਬ ਬੱਚੇ ਤਾਂ ਬਸ ਥਕਦੇ ਹੀ ਨੀ।
ਬੱਚਿਆਂ ਨੂੰ ਤਾਂ ਚਾਹਅ ਹੁੰਦਾ ਲੋਹੜੀ ਦਾ।
ਬਿਲਕੁਲ ਤੁਸੀਂ ਵੀ ਦੱਸੋ ਤੁਸੀਂ ਕੁੱਝ ਦੱਸੋ ਤੁਆਨੂੰ ਕੀ ਪਸੰਦ ਐ।
ਮੈਨੂੰ ਵੀ ਮੈਂ ਵੈਸੇ ਤਾਂ ਮੈਂ ਹਜੇ ਸਟੱਡੀਜ਼ ਕੰਪਲੀਟ ਕੀਤੀਆਂ। ਤੇ ਮੈਂ ਹਜੇ ਕੰਮ ਕਰਦਾ ਪੇਆਂ ਏਦੇ ਨਾਲ। ਮੈਂ ਹ ਹਾਂਜੀ।
ਕੀ ਸਟੱਡੀ ਕੀਤੀ ਐ ਤੁਸੀਂ।
ਜੀ ਮੈਂ ਪਲੱਸ ਟੂ ਹਜੇ ਕੀਤੀ ਐ ਤੇ ਗ੍ਰੈਜੂਏਸ਼ਨ ਕਰਨੀ ਐ।
ਓ ਅੱਛਾ, ਚਲੋ ਬੋਤ ਵਦੀਆ ਗੱਲ ਐ। ਦੇਖੋ ਪੜਨਾ ਬੋਤ ਜ਼ਰੂਰੀ ਆ, ਹਾਂਜੀ-ਹਾਂਜੀ ਕੀ ਕੈ ਰਏ।
ਮੈਂ ਕਿਆ ਤੁਸੀਂ ਕੇੜੀ ਕਲਾਸ ਚੋਂ।
ਮੇਰੀ ਵੀ ਪਲੱਸ ਟੂ ਹੋਈ ਆ। ਲਾਸਟ ਈਅਰ ਹਾਂਜੀ ਨਈਂ-ਨਈਂ ਲਾਸਟ ਈਅਰ ਹੋਈ।
ਇਸੇ ਸਾਲ ਹੋਈ।
ਹਾਂਜੀ-ਹਾਂਜੀ।
ਅੱਛਾ, ਹੋਰ ਸੁਨਾਓ।
ਹੋਰ ਵਦੀਆ ਤੁਸੀਂ ਸੁਨਾਓ ਕਿੱਦਰ ਘੁੰਮਦੇ ਓਂ ਤੁਸੀਂ-ਤੁਸੀਂ ਕਿਹੜੇ ਇਲਾਕੇ ਚ ਘੁੰਮਦੇ ਓਂ ਮੈਨੂੰ ਲੱਗਦਾ ਜਿਵੇਂ ਤੁਸੀਂ ਘੁੰਮਨ ਬਾਰੇ ਕੈ ਰਏ ਓ ਤੁਆਨੂੰ ਬੋਤ ਨੋਲੇਜ ਐ ਘੁੰਮਨ ਮਤਲਬ ਹਨਾ ਇਲਾਕੇਆਂ ਦੀ
ਹਾਂਜੀ-ਹਾਂਜੀ ਮੈਂ ਹਿਮਾਚਲ ਗੇਆ ਹੋਏਆ ਜੰਮੂ ਕਸ਼ਮੀਰ-ਕਸ਼ਮੀਰ ਵੀ ਹੋ ਕੇ ਆਏਆ ਹੋਏਆਂ। ਫਿਰ ਆਪਨਾ ਜੈਪੁਰ ਵੀ ਗੇਆ ਹੋਏਆਂ।
ਚਲੋ ਏਦਾ ਮਤਲਬ ਕੰਮ ਦੇ ਅੱਛਾ ਸਪੈਸ਼ਲ ਘੁੰਮਨ ਵਾਸਤੇ ਗਏ ਓਂ ਤੁਸੀਂ।
ਹਾਂਜੀ-ਹਾਂਜੀ ਘੁੰਮਨ ਵਾਸਤੇ।
ਹਾਂਜੀ ਹੁਨੇ ਮੇਰੇ-ਮੇਰੇ ਭਾਬੀ ਹੋਰ ਗਏ ਹੋਏ ਸੀ ਓਥੇ ਘੁੰਮਨ ਜ ਜਿੱਥੇ ਹਮਲਾ ਜਾ ਨੀ ਹੋਏਆ ਸੀ।
ਹਾਂਜੀ-ਹਾਂਜੀ ਪੁਲ ਓ ਜੇੜਾ ਪੁ ਪੁਲਵਾਮਾ ਅਟੈਕ
ਹਾਂ ਓਥੇ ਈ ਗਏ ਹੋਏ ਸੀ ਘੁੰਮਨ ਵਾਸਤੇ ਹੁਨੇ ਈ ਆਏ ਐ।
ਅੱਛਾ, ਕਦੋਂ-ਕਦੋਂ ਗਈ ਜਦੋਂ ਹਮਲਾ ਹੋਇਆ ਸੀਗਾ ਉਸ ਤੋਂ ਬਾਦ
ਨਈਂ-ਨਈਂ ਹੁਨ ਗਏ ਸੀ ਓ ਤਾਂ ਚਾਰ ਪੰਜ ਸਾਲ ਹੋ ਗਏ ਨੇ। ਹੁਨ ਤਾਂ ਥੋੜਾ ਨੋਰਮਲ ਸਬ ਕੁਛ ਨੋਰਮਲ ਹੋ ਗਿਆ ਓਥੇ।
ਅੱਛਾ ਤੇ ਤੁਆਡੇ ਧਰਮ ਬਾਰੇ ਕੀ ਕੈਨਾ।
ਆਪਨੇ ਸਿੱਖੀ ਧਰਮ ਬਾਰੇ
ਹਾਂਜੀ ਸੁਪਨਿਆਂ ਬਾਰੇ ਜਾਂ ਲੋਕਾਂ ਦੇ ਧਰਮਾਂ ਬਾਰੇ, ਤੇ ਕੀ ਧਰਮ ਕੀ-ਕੀ ਹਿਸਾਬ ਨਾਲ ਦੱਸਦੇ ਆ ਓ।
ਹਾਂਜੀ ਦੇਖੋ ਧਰਮ ਹਨਾ ਕੋਈ ਵੀ ਮਾੜਾ ਨੀ ਹੁੰਦਾ ਆਪਨਾ ਸਾਨੂੰ ਤਾਂ ਹਰ ਇੱਕ ਧਰਮ ਦੀ ਹਨਾ ਦੇਖੋ ਇੱਜ਼ਤ ਕਰਨੀ ਚਾਈਦੀ ਐ। ਪਰ ਮੰਨੋ ਆਪਨੇ-ਆਪਨੇ ਮਤਲਬ ਕੈਂਦੇ ਨਾ ਆਪਨਾ ਈ ਬਾਪ ਮੰਨੋ ਹਨਾ ਕਿਓਂਕਿ ਸਾਨੂੰ ਗੁਰੂ ਗ੍ਰੰਥ ਸਾਹਿਬ ਨੇ ਵੀ ਕਿਆ ਕੇ ਇੱਕ ਦਾ ਈ ਹੁਕਮ ਮੰਨੋ ਹੈਨਾ, ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹਰੇਕ ਜੋ ਮਤਲਬ ਹਰ ਇੱਕ ਧਰਮ ਬਾਰੇ ਦੇਖਿਓ ਲਿਖੇਆ ਹੋਏਆ ਮਤਲਬ ਓ ਹ ਓ ਚਾਂਦੇ ਆ ਕੀ ਸਾਨੂੰ ਹਰ ਇੱਕ ਧਰਮ ਦੀ ਮਤਲਬ ਇੱਜ਼ਤ ਕਰਨੀ ਚਾਈਦੀ ਐ, ਤੇ ਆਪਨਾ ਧਰਮ ਤੇ ਬੋਤ ਬੈਸਟ ਐ ਦੇਖੋ ਹਰ ਇੱਕ ਸਾਡੇ ਗੁਰੂਆਂ ਨੇ ਮਤਲਬ ਕੁਰਬਾਨੀਆਂ ਦਿਤੀਆਂ ਨੇ ਛੋਟੇ-ਛੋਟੇ ਸਾਹਿਬਜ਼ਾਦਿਆਂ ਨੇ ਮਤਲਬ ਸਾਡੀ ਰੱਖਿਆ ਵਾਸਤੇ ਕਿੰਨੀ ਕੁਰਬਾਨੀਆਂ ਦਿਤੀਆਂ ਨੇ ਕਿੰਨੀ ਸ਼ਹਾਦਤਾਂ ਦਿੱਤੀਆਂ ਨੇ, ਤੇ ਮਤਲਬ ਧਰਮ ਦੇਖੋ ਕੋਈ ਵੀ ਮਾੜਾ ਨੀ ਹੁੰਦਾ, ਪਰ ਜੇ ਉਸਨੂੰ ਚੰਗੀ ਤਰ੍ਹਾਂ ਫੋਲੋ ਕਰ ਕਰਨਾ ਚਾਈਦਾ। ਓਨਾਂ ਦੇ ਰੂਲ ਨੂੰ ਫੋਲੋ ਕਰੋ ਜਿਵੇਂ ਆਪਨੇ ਕੇਸ਼ਾਂ ਨੂੰ ਸੰਭਾਲ ਕੇ ਰੱਖੋ ਦਸਤਾਰ ਬੰਨੋ ਕੁੜੀਆਂ ਨੂੰ ਵੀ ਹਨਾ ਆਪਨੇ ਸਿਰ ਤੇ ਦੁਪੱ ਟਾ ਰੱਖਨਾ ਚਾਈਦਾ ਮਤਲਬ ਪੂਰੀ ਆਗੇਆ ਮਤਲਬ ਕਰਨੀ ਚਾਈਦੀ ਐ ਨਾ ਪੂਰੀ ਤੇ। ਤਾਂ ਹੀ ਬੈਨੀਫਿਟ ਮਿਲਦਾ ਜੇ ਆਪਾਂ ਰੂਲ ਦੇ ਵਿੱਚ ਰਹਿ ਕੇ ਚੱਲਣਗੇ
ਅੱਛਾ ਤੁਹਾਡੇ ਸਾਹਬ ਨਾਲ ਧਰਮ ਇਨਸਾਨ ਜੋੜਦਾ ਕੇ ਤੋੜਦਾ
ਦੇਖੋ ਧਰਮ ਨਾਲ ਤੇ ਇਨਸਾਨ ਮਤਲਬ ਜੁੜਦਾ ਹੀ ਐ ਨਾ ਕੁਛ ਨਾ ਕੁਛ ਸਿੱਖਦਾ ਹੀ ਐ ਆਪਾਂ ਮੰਨ ਲਓ ਆਪਾਂ ਕਿਸੇ ਵੀ ਧਰਮ ਦੇ ਇਨਸਾਨ ਦੇ ਨਾਲ ਗੱਲਬਾਤ ਕਰਾਂਗੇ ਉਹਦੇ ਧਰਮ ਬਾਰੇ ਸਾਨੂੰ ਉਹਦੀ ਧ ਉਹਦੇ ਧਰਮ ਦੀ ਜਾਣਕਾਰੀ ਮਿਲੇਗੀ ਔਰ ਜੇ ਉਹ ਸਾਨੂੰ ਕੁਛ ਪੁੱਛਣਗੇ ਤੇ ਉਹਨਾਂ ਨੂੰ ਹਨਾ ਜਾਣਕਾਰੀ ਮਿਲੇਗੀ ਤੇ ਫੇਰ ਧਰਮ ਮੇਰੇ ਹਿਸਾਬ ਨਾਲ ਦੇਖੋ ਤੋੜਦਾ ਤੇ ਨਈ ਏ ਜੋੜਦਾ ਬਾਕੀ ਹਰ ਇੱਕ ਧਰਮ ਦੇ ਵਿੱਚ ਕਈ ਹੁੰਦੇ ਨੇ ਜਿਹੜੇ ਆਪਣੇ ਹੀ ਚਲਾਂਦੇ ਨੇ ਉਹ ਲੋਕਾਂ ਨੂੰ ਤੋੜਨ ਦਾ ਕੰਮ ਕਰਦੇ ਮੇਰੇ ਹਿਸਾਬ ਨਾਲ ਗੁਰੂਆਂ ਨੇ ਦੇਖੋ ਧਰਮ ਬਣਾਏ ਆ ਉਹਨਾਂ ਨੇ ਧਰਮ ਨਾਲ ਲੋਕ ਕਾਂ ਨੂੰ ਜੋੜਿਆ ਹੀ ਆ ਨਾ ਇੱਕ ਇਕੱਠ ਕੀਤਾ ਏ ਤੇ ਇਹਦੇ ਲੋਕਾਂ ਦੀ ਆਪਣੀ ਸੋਚ ਆ ਨਾ ਜਿਹੜੇ ਕਈ ਹੁੰਦੇ ਨੇ ਸ਼ਰਾਰਤੀ
ਅੱਛਾ, ਤੁਹਾਨੂੰ ਫ਼ਿਲਮਾਂ ਦੇਖਣੀਆਂ ਪਸੰਦ ਐ
ਫਿਲਮਾਂ ਬਹੁਤ ਘੱਟ ਦੇਖੀਆਂ ਬਟ ਹਾਂ ਮੈਨੂੰ ਪੰਜਾਬੀ ਫਿਲਮਾਂ ਦੇ ਪਸੰਦ ਆ ਮੈਂ ਸ਼ਾਇਰ ਫਿਲਮ ਵੇਖੀ ਆ ਸੁਪਨਾ ਵੀ ਦੇਖੀ ਆ ਹਾਂਜੀ, ਹਾਂਜੀ ਔਰ ਇੱ ਇੱਕ ਹੋਰ ਸੀਗੀ ਸਰਤਾਜ ਦੀ ਮੈਨੂੰ ਯਾਦ ਹਾਂ ਕੱਲੀ ਜੋਟਾ ਏ ਸ਼ਾਇਦ ਉਹ ਵੀ ਵੇਖੀ ਆ
ਛਾ ਕਲੀ ਜੋਟਾ ਤੇ
ਹੁਣ ਚੜ੍ਹਦੀ ਹੁਣ ਚੜ੍ਹਦੀ ਕਲਾ ਆ ਰਹੀ ਐ ਬਟ ਅਜੇ ਮੈਂ ਵੇਖੀ ਨੀ ਹੈਗੀ
ਅੱਛਾ ਕੈਰੀਓਨ ਜੱਟਾ ਫੋਰ ਵੀ ਆ ਰਹੀ ਐ
ਹਾਂ
ਆਂ ਹੁਣੇ ਕਿੰਨੇ ਪੰਜਾਬੀ ਸਿੰਗਰ ਮਰ ਵੀ ਗਏ।
ਹਾਂ ਬਹੁਤ ਜਿਆਦਾ ਇਹ ਸਿੱਧੂ ਮੂਸੇਵਾਲਾ ਕਾਫੀ ਫੇਮਸ ਸੀ
ਹੂੰ
ਉਹ ਨ ਪਰ ਅੱਜ ਵੀ ਦੇਖੋ ਨਾ ਲੋਕਾਂ ਦੇ ਅੰਦਰ ਜਿੰਦਾ ਹੈ ਦੇਖੋ ਉਹੀ ਆ ਨਾ ਮਤਲਬ ਜਦੋਂ ਇ ਤੇ ਇਨਸਾਨ ਚੰਗ ਹੋਵੇ ਉਹ ਆਪਣੀ ਛਾਪ ਛੱਡ ਜਾਂਦਾ ਨਾ ਲੋਕਾਂ ਦੇ ਦਿਲਾਂ ਚ
ਹਾਂਜੀ, ਹਾਂਜੀ ਮਾੜੇ ਟਾਈਮ ਦਾ ਪਤਾ ਚਲੋ ਚੇਂਜ ਕਰਿਓ ਮੈਨੂੰ ਕਿਸੇ ਦਾ ਫ਼ੋਨ ਆ ਰਿਹਾ।
ਓਕੇ ਜੀ ਚਲੋ ਠੀਕ ਐ ਜੀ ਓ